ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਠੀਕ ਹੋ।
ਹਾਂਜੀ ਮੈਂ ਠੀਕ ਹਾਂ, ਤੁਸੀਂ ਠੀਕ ਹੋ।
ਹਾਂਜੀ ਵਧੀਆ, ਹੋਰ ਘਰ ਸਭ ਠੀਕ ਨੇ।
ਸਭ ਵਧੀਆ, ਕੀ ਕਰ ਰਹੇ ਸੀ ਤੁਸੀਂ।
ਕੁਛ ਨੀ ਬਸ ਹੁਣ ਤੇ ਫ੍ਰੀ ਹੋ ਕੇ ਬੈਠੀ ਸੀ, ਡਿਨਰ ਕੀਤਾ ਨਾ ਹੁਨੇ।
ਅੱਛਾ, ਬੜੀ ਲੇਟ ਕੀਤਾ, ਤੁਸੀਂ ਡਿਨਰ।
ਹਾਂਜੀ, ਬਸ ਏ ਹੋ ਜਾਂਦਾ ਲੇਟ ਕਦੀ ਕਦਾਰ।
ਅੱਛਾ ਅੱਛਾ, ਨਾਲੇ ਕੁਛ ਹੁਣ ਬੱਚਿਆਂ ਛੁੱਟੀਆਂ ਨੇ ਨਾ, ਬੱਚੇ ਲੇਟ ਹੀ ਕਰਦੇ ਨੇ ਡਿਨਰ ਵਗੈਰਾ।
ਹਾਂਜੀ, ਕਿਉਂਕਿ ਸ਼ਾਮ ਦੇ ਸਨੈਕਸ ਵਗੈਰਾ ਹੋ ਜਾਂਦੇ ਨੇ। ਫਿਰ ਮਨ ਨਹੀਂ ਕਰਦਾ, ਫਿਰ ਡਿਨਰ ਲੇਟ ਹੋ ਜਾਂਦਾ।
ਹਾਂਜੀ ਹਾਂਜੀ, ਇਹ ਤੇ ਗੱਲ ਠੀਕ ਹੈ ਤੁਹਾਡੀ।
ਹੂ ਹੋਰ
ਕੀ ਕਰ ਰਹੇ ਸੀ ਮਤਲਬ ਫ੍ਰੀ ਹੈਗੇ ਸੀ ਨਾ, ਡਿਸਟਰਬ ਨੀ ਕੀਤਾ ਨਾੈਂ ਤੁਹਾਨੂੰ।
ਨਹੀਂ ਨਹੀਂ, ਮੈਂ ਤੇ ਫ੍ਰੀ ਹੀ ਸੀ ਹੁਨ।
ਅੱਛਾ, ਤੇ ਅੱਜ ਫਿਰ ਡਿਨਰ ਚ ਕੀ ਖਾਧਾ ਤੁਸੀਂ।
ਡਿਨਰ ਚ ਅੱਜ ਦਾਲ ਬਣਾਈ ਸੀ।
ਅੱਛਾ ਅੱਛਾ ਚਲੋ ਅੱਛੀ ਗੱਲ ਹੈ, ਇਹ ਵੀ ਜ਼ਰੂਰੀ ਹੁੰਦੀ ਨਹੀਂ। ਪ੍ਰੋਟੀਨ ਹੋਂਦਾ ਹੈ, ਇਹਨਾਂ ਵਿੱਚ ਵੀ, ਹਾਂਜੀ। ਠੀਕ ਹੈ ਫਿਰ ਸਬਜ਼ੀ ਵੀ ਤੁਹਾਡੇ ਬਣਦੀ ਹੋਏਗੀ, ਦਿਨੇ ਸਬਜ਼ੀਾਉਂਦੇ ਔ।
ਹਾਂਜੀ ਦਿਨੇ ਤਾਂ ਸਬਜ਼ੀ ਬਣਾ ਲੈਂਦੇ ਹਾਂ। ਰਾਤੀ ਦਾਲ ਹੂ
ਚਲੋ ਅੱਛੀ ਗੱਲ ਹੈ ਨਾ, ਫਿਰ ਬੱਚੇ ਵਗੈਰਾ ਸਭ ਖਾ ਲੈਂਦੇ ਹੋਏਗੇ।
ਹਾਂ ਬੱਚੇ ਤੇ ਹੁਣ ਮੁਸ਼ਕਿਲ ਕਿਲੇ ਖਾਂਦੇ ਨੇ ਦਾਲ, ਤੇ ਉਹਨਾਂ ਨੂੰ ਪਰਾਂਠੇ ਹੁੰਦੇ ਨਾ, ਜੋ ਬਣਾ ਕੇ ਦੇ ਦਿੱਤੇ ਅਚਾਰ ਨਾਲ ਫਿਰ ਉਹ ਖਾ ਲੈਂਦੇ ਨੇ
ਅੱਛਾ ਅੱਛਾ, ਇਹ ਵੀ ਅੱਛੀ ਗੱਲ ਹੈ ਨਾ।
ਹਾਂਜੀ
ਹੋਰ, ਤੁਸੀਂ ਫੇਰ ਘਰ ਆਪਣੇ ਪੇੜ ਪੌਦੇ ਵਗੈਰਾ ਲਗਾਏ ਹੋਏ ਨੇ।
ਘਰ ਹਾਂਜੀ ਪਲਾਂਟਸ ਲਗਾਏ ਦੇ ਨੇ ਛੋਟੇ- ਛੋਟੇ ਨਾ।
ਅੱਛਾ -ਅੱਛਾ
ਜੀ
ਕ ਫਿਰ ਉਹਦੀ ਦੇਖ -ਰੇਖ ਤੁਂਸੀ ਕਰ ਦੇਓ।
ਹਾਂਜੀ ਕਦੇ ਮੈਂ ਪਾਣੀ ਵਗੈਰਾ ਹੀ ਪਾਣਾ ਹੁੰਦਾ ਕਦੀ ਮੈਂ ਪਾ ਦਿੰਦੀ ਹਾਂ ਕਦੀ ਬੱਚੇ ਪਾ ਦਿੰਦੇ ਨੇ।
ਤੇ ਅੱਛਾ ਤੇ ਦੇ ਕਹਿੰਦੇ ਨੇ ਨਾ ਬਈ ਖਾਦ ਵਗੈਰਾ ਵੀ ਪੈਂਦੀ ਜਿਵੇਂ ਪਲਾਂਟਸ ਲੱਗਦਾ ਮਿੱ ਟੀ ਵੀ ਚੇਂਜ ਕਰਨੀ ਪੈਂਦੀ ਹੈ ਐਸਾ ਕੁਛ ਨਹੀਂ ਹੈ।
ਹਾਂਜੀ ਉਹ ਹੁੰਦਾ ਤੇ ਵੇ ਪਰ ਉਹ ਹੈ ਇੰਨਾ ਮੈਨੂੰ ਪਤਾ ਨੀ ਉਹ ਮੇਰੀ ਬੇਟੀ ਕਰਦੀ ਹੈ।
ਅੱਛਾ -ਅੱਛਾ ਹੁਣ ਸ਼ੋਕ ਹੋਏਗਾ ਨਾ।
ਹਾਂਜੀ ਉਹੀ ਲੈ ਕੇ ਆਈ ਸੀ ਪਲਾਂਟਸ ਨਾ ਹੂੰ।
ਹਾਂਜੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਪ੍ਰਦੂਸ਼ਣ ਵੱਧਦੀ ਜਾ ਰਿਹਾ ਤੇ ਹਰਿਆਲੀ ਕੱਟੀ ਜਾ ਰਹੀ ਹੈਏ ਪੇੜ ਪੌਦੇ ਕੱਟਦੇ ਪਏ ਨੇ।
ਹਾਂਜੀ -ਹਾਂਜੀ ਅੇ ਬਹੁਤ ਪੋਲਿਊਸ਼ਨ ਹੋ ਰਿਹਾ ਅੱਜ ਕੱਲ
ਹੂੰ -ਹੂੰ ਬਿਲਕੁਲ ਵੀ ਹੁੰਦੇ ਆ ਆਕਸੀਜਨ ਦੀ ਵੀ ਕਹਿੰਦੇ ਆ ਆਉਣ ਵਾਲੇ ਟਾਈਮ ਵਿੱਚ ਬਈ ਕਮੀ ਹੋ ਜਾਏਗੀ ਆਕਸੀਜਨ ਲੈਣੀ ਵੀ ਮੁਸ਼ਕਿਲ ਹੋ ਜਾਏਗੀ।
ਹਾਂਜੀ ਆਉਣ ਵਾਲੇ ਟਾਈਮ ਤੇ ਦਿਖਣੇ ਹੀ ਨਹੀਂ ਪੇੜ ਵਗੈਰਾ ਹੁਣ ਤੇ ਫਿਰ ਵੀ ਦਿੱਖ ਜਾਂਦੇ ਨੇ।
ਹਾਂਜੀ ਹੁਣ ਪਿੱਛੇ ਕਿੱਛ ਸਾਰੇ ਪੇੜ ਵਗੈਰਾ ਕੱਟੇ ਸੀ ਹਨਾ ਜਾਨਵਰਾਂ ਨੂੰ ਸਾਨ ਹੋਇਆ ਸੀ।
ਹਾਂਜੀ ਕਾਫ਼ੀ ਨੁਕਸਾਨ ਹੁੰਦਾ ਜੋ ਰਹਿੰਦੇ ਨੇ ਜੰਗਲ ਵਿੱਚ ਐਨੀਮਲਸ ਵਗੈਰਾ ਉਹਨਾਂ ਦੇ ਤਕਾਰੀ ਹੁੰਦੇ ਨੇ ਨਾ ਫਿਰ
ਹਾਂ ਹਾਂਜੀ -ਹਾਂਜੀ ਇਹ ਤੇ ਹੁਣ ਤਾਂ ਵੈਸੇ ਵੀ ਕਹਿੰਦੇ ਨੇ ਵੀ ਪੇੜ ਪੌਦੇ ਲਗਾਓ ਜਿੰਨੇ ਹੋ ਸਕਦੇ ਨੇ ਘਰਾਂ ਵਿੱਚ ਵੀ ਲਗਾਓ ਪਲਾਂਟਸ ਵਗੈਰਾ
ਹਾਂਜੀ ਪਰ ਹੁਣ ਦੇਖੋ। ਕਹਿੰਦੇ ਤੇ ਨੇ ਪਰ ਇਹਨਾਂ 'ਚ ਕੋਈ ਇੱਕ ਦੋ ਹੀ ਲਗਾਉਂਦਾ ਉਹ ਨਾ ਪੇੜ ਪੌਦੇ ਦੇ ਹੋਰ ਕਿਸੇ ਨੂੰ ਕੀ ਮਤਲਬ
ਇਹਦੀ ਦੇਖ ਰੇਖ ਬਹੁਤ ਥੋੜੀ ਔਖੀ ਹੋ ਜਾਂਦੀ ਨਾ ਦੇਖੋ ਅੱਜ ਕੱਲ ਟਾਈਮ ਕਿਹਦੇ ਕੋਲ ਕਿਸੇ ਕੋ ਵੀ ਟੈਮ ਨਹੀਂ ਹੈਗਾ ਹਨਾ ਹਰ ਕੋਈ ਨਾ ਕੰਮ ਦੇਖੋ ਔਨਲਾਈਨ ਦੇ ਉੱਤੇ ਡਿਪੈਂਡ ਰਹਿੰਦੇ ਨੇ ਹਰ ਕੋਈ ਤੇ ਇਹਦੇ ਉੱਤੇ ਸਾਰੀ ਮਤਲਬ ਉਹਨਾ ਨੂੰ ਰਿਸਪੋਂਸੀਬਿਲਿਟੀ ਆ। ਜਾਹੀ ਉਹਨਾਂ ਨੂੰ ਸਾਰਾ ਕੁਛ ਉਹਨਾਂ ਦਾ ਦੇਖਣਾ ਕਰਨਾ। ਤੇ ਅੱਜ ਕੱਲ ਤੁਹਾਨੂੰ ਪਤਾ ਜੋਬ ਵਗੈਰਾ ਵੀ ਕਰਦੇ ਨੇ ਹਨਾ ਪਹਿਲੇ ਤਾਂ ਚਲੋ ਘਾਰਦੇ ਕੰਮ ਹੁੰਦੇ ਸੀ ਅੱਜ ਤੇ ਹਰ ਕੋਈ ਜੋਬ ਵੀ ਕਰਦਾ ਹੈ ਕਿਉਂਕਿ ਐਜੂਕੇਸ਼ਨ ਵੀ ਬਹੁਤ ਵੱਧ ਗਈ ਏ। ਉਹਦੇ ਅਕੋਰਡਿੰਗ ਹਰ ਕੋਈ ਜੋਬ ਵੀ ਪਸੰਦ ਕਰਦਾ ਬਈ ਘਰ ਦੇ ਕੰਮ ਤੇ ਕੋਈ ਕੋਈ ਕਰਦਾ।
ਹਾਂਜੀ ਅੱਜ ਕੱਲ ਦੇ ਟਾਈਮ ਤੇ ਕੋਈ ਨੀ ਕਰਦਾ ਜੋਬ ਈ ਕਰਦੇ ਨੇ ਸਾਰੇ
ਹਾਂਜੀ
ਹੂੰ
ਹੋਰ ਤੁਹਾਡੇ ਹਸਬੈਂਡ ਫਿਰ ਹ
ਨਾਲੇ ਨਾ ਇਹ ਪਲਾਂਟਸ ਨੂੰ ਦੇਖੋ ਕੇਅਰ ਵੀ ਕਾਫ਼ੀ ਚਾਹੀਦੀ ਹੁੰਦੀ ਏ। ਇੱਕ ਅੱਧਾ ਦਿਨ ਸਕਿਪ ਕਰ ਦੋ। ਪਾਣੀ ਵਗੈਰਾ ਫਿਰ ਨਾਲੇ ਮੁਰਝਾ ਜਾਣੀ ਕੋਈ ਫ਼ਾਇਦਾ ਨ ਫਿਰ
ਹਾਂਜੀ ਇਹ ਤੇ ਹੈ।
ਹੂੰ
ਹਾਂਜੀ ਇਹ ਤੇ ਹੈ ਬਹੁਤ ਜ਼ਿਆਦਾ ਇਹਨਾਂ ਦੀ ਨਾ ਕੇਅਰ ਕਰਨੀ ਪੈਂਦੀ ਪਲਾਂਟਸ ਦੀ ਤਾਂ ਹਾਂਜੀ।
ਬਾਂਦਰ ਵਗੈਰਾ ਤੋਂ ਵੀ ਬਚਾਣਾ ਪੈਂਦਾ।
ਹਾਂਜੀ, ਕੁਛ ਤੇ ਪੌਦੇ ਹੁੰਦੇ ਨੇ ਜੋ ਜੋ ਤੇ ਨਾ ਕਿ ਤੁੱਪ ਤੇ ਲੱਗਦੇ ਨੇ, ਹਨਾ। ਕੁਛ ਹੁੰਦੇ ਨੇ, ਔਹਨਾਂ ਨੂੰ ਸ਼ਾ ਵਿੱਚ ਰੱਖਣਾ ਪੈਂਦਾ ਏ। ਹੂੰ। ਤੇ ਤੁਸੀਂ ਮਤਲਬ ਫਿਰ ਕਿੱਥੇ ਰੱਖੀਏ ਮਤਲਬ ਪਲਾਂਟਸ ਅਪਣੇ, ਕਿੱਥੇ ਲਾਏ ਦੇ ਨੇ ਤੁਸੀਂ? ਕੋਈ ਅਪਣੀ ਅਲਗ ਈ ਬਣਾਏ ਦੀਏ?
ਹਾਂਜੀ ਏਹਵੇਂ ਨਾ ਬਾਲ ਕਨੀ ਚ ਲਗਾਏ ਦੇ ਨੇ, ਅਪਣੇ ਥੋੜੇ ਪਲਾਂਟਸ ਜੋ ਨੇ ਨਾ ਮੇਰੇ, ਹੂੰ।
ਤੁਸੀਂ ਅੱਗੇ ਗ੍ਰੀਨ ਸ਼ੀਟ ਵੀ ਲਗਾਈ ਦੀ ਹੋਣੀ ਏ, ਮਤਲਬ ਜੇਹੜੀ ਨੈੱਟ ਲੱਗਦੀ ਏ, ਪੇੜ ਪੌਦਿਆਂ ਵਾਸਤੇ?
ਨਈ-ਨਈ, ਔਹ ਤੇ ਨਈ ਲਗਾ ਰੱਖੀ ਫਿਲਹਾਲ।
ਅੱਛਾ, ਤੇ ਫੇਰ ਮਤਲਬ ਤੋਪ ਵਗੈਰਾ ਤੋਂ ਕਿਵੇਂ ਫਿਰ ਉਹਨਾਂ ਦਾ ਬਚਾਵ ਕਰਦੇ ਤੂਸੀਂ?
ਔਹ ਦੇਖੋ, ਜਿਤਨੀ ਉਹਨਾਂ ਨੂੰ ਤੁੱਪ ਚਾਈਦੀ ਹੁੰਦੀ, ਉਓਨੀ ਉਹਨਾਂ ਨੂੰ ਮਿਲ ਜਾਂਦੀ ਏ। ਔਹ ਤੋਂ ਬਾਅਦ ਫਿਰ ਮੈਂ ਅੰਦਰ ਕਰ ਲੈਂਣੀ ਆ। ਹੂੰ।
ਅੱਛਾ।
ਦੇਖੋ ਫਿਰ ਉਹਨੂੰ ਗ੍ਰੀਨ ਨੈਟ ਲਗਾ ਲਈਏ, ਫਿਰ ਜਰਾ ਵੀ ਸਨ ਲਈਟ ਨਈ ਆਏਗੀ।
ਹਾਂ, ਹਾਂ ਦੋਨੋ ਚੀਜ਼ ਚਾਹੀਦੀ ਹੁੰਦੀ।
ਹੂੰ। ਪੇਪਰ ਬਣਾਣ ਲਈ ਵੀ ਕਿੰਨੇ ਪੇੜ ਕੱਟਦੇ ਨੇ ਨਾ?
ਹਾਂਜੀ, ਅੱਜ ਕੱਲ ਤੇ ਕੇਹ ਤੇ ਨਈ ਆ, ਪਰਿਆਵਨ ਘੱਟਦਾ ਈ ਜਾ ਰੈ। ਪ੍ਰਕਰਤੀ ਬੜੀ ਮਤਲਬ ਹੋ ਗਈ ਏ, ਹੁਣ ਤੇ ਹਰ ਜਗਏ ਪ੍ਰਦੂਸ਼ਣ ਈ ਪ੍ਰਦੂਸ਼ਣ ਐ।
ਹਾਂਜੀ, ਫੈਕਟਰੀ ਇਤਨੀ ਬਨ ਰੀ ਨੇ।
ਹੂੰ-ਹੂੰ।
ਨਦੀਆਂ ਵੀ ਇਤਨੀ ਗੰਦੀ ਕਰਦੇ ਪਏ ਨਾ।
ਹਾਂਜੀ, ਬਿਲਕੁਲ ਵੀ ਸਾਫ਼ ਸਫ਼ਾਈ ਨਈ ਰੀ ਅੱਜ, ਅੱਜ ਕੱਲ ਦੇ ਟੈਮ ਤੇ ਨਾ।
ਸਾਰਾ ਵੇਸਟ ਮੇਟੀਰੀਅਲ, ਨਦੀਆਂ ਚ ਈ ਪਾਂਦੇ ਪਏ ਨੇ।
ਹਾਂਜੀ, ਕੈਮੀਕਲ ਦੇਖੋ ਕਿ ਤਾਂ, ਜੋ ਸਾਰਾ ਨਦੀਆਂ ਵਿੱਚ ਈ ਜਾ ਰਾ ਐ। ਐਕਸਪੈਰੀਮੈਂਟ ਕਰਦੇ ਨੇ, ਤੇ ਉਹ ਸਾਰਾ ਕੈਮੀਕਲ ਵਗੈਰਾ ਨਦੀਆਂ ਚ ਈ ਪਾਂਦੇ ਨੇ।
ਹਾਂਜੀ, ਔਰ ਜੋ ਕ ਪੜੇ ਵੀ ਧੋਂਦੇ ਨੇ ਨਦੀਆਂ ਤੇ
ਹਾਂਜੀ-ਹਾਂਜੀ, ਉਹ ਹਾਂ, ਦੇਖੋ ਕਿੰਨੇ ਨਾਮ ਹੈਗੇ ਨਦੀਆਂ ਦੇ ਹਨਾ, ਗੰਗਾ ਏ, ਯਮਨਾ ਏ। ਔਹ ਵੀ ਸਾਰੇ ਦੇਖੋ, ਕੇਂਦੇ ਨੇ ਗੰਦੀਆਂ ਹੋਏ ਦੀਆਂ ਨੇ, ਕੋਈ ਪਵਿੱਤਰ ਨਈ ਰਈ ਅੱਜ ਕੱਲ ਦੇ ਟੈਮ। ਤੇ ਨਈ ਤੇ ਉਅਨਾਂ ਨੂੰ ਕਿਵੇਂ ਪਵਿੱਤਰ ਕੇਂਦੇ ਸੀ, ਵੀ ਏਹ ਨਦੀਆਂ ਪਵਿੱਤਰ ਨੇ।
ਹੂੰ, ਫਿਰ ਵੀ ਲੋਕੀ ਉਅਦੇ ਚ ਕਰਦੇ ਨੇ, ਅਪਣਾ ਇਸ਼ਨਾਨ ਵਗੈਰਾ ਨਾ। ਕਾਫ਼ੀ ਗੰਦੀ ਹੋਈ ਦੀ ਏ ਫਿਰ ਵੀ।
ਹਾਂਜੀ-ਹਾਂਜੀ, ਬਿਲਕੁਲ।
ਨਾਰੀਅਲ, ਚੁੰਨੀ ਵਗੈਰਾ ਪਤਾ ਨੀ ਕੀ-ਕੀ ਪਾਂਦੇ?
ਹਾਂ, ਤੁਸੀਂ ਹਰਿਦੁਵਾਰ ਚੱਲ ਜੋ, ਔਥੇ ਦੇਖ ਲੋ, ਔਥੇ ਵੀ ਇੱਕ ਪਾਸੇ ਦੇ ਬੰਦੇ ਪੂਜਾ ਕਰ ਰਏ ਨੇ ਹੇਗੇ, ਫੇਰ ਔਈਓ ਦੁ ਥੋੜੀ ਦੂਰ ਜਾਓਗੇ ਔਥੇ ਮਤਲਬ ਫੁੱਲਾਂ ਦਾ ਸੰਸਕਾਰ ਹੁੰਦਾ-ਹੁੰਦਾ ਏ, ਪ੍ਰਵਾਂਦੇ ਨੇ ਪਾਣੀ ਵਿੱਚ। ਬੋਹੋਤ ਜਾਅਦਾ ਹੋਏਆ ਦਾ ਅੱਜ ਕੱਲ ਦੇ ਟੈਮ ਤੇ ਨਾ। ਕੁਛ ਸ਼ੁੱਧ ਨੀ ਏ, ਕੁਛ ਪਵਿੱ ਤਰ ਨੀ ਐ।
ਔਰ ਜੋ ਪਾਣੀ ਚ ਮੱਛਲੀਆਂ, ਔਹ ਅਲੱਗ ਮਰਨਗੀਆਂ।
ਹਾਂਜੀ-ਹਾਂਜੀ ਔਹ ਤੇ ਹੈ।
ਹੂੰ। ਤੁਸੀਂ ਨੀ ਲਗਾਏ ਦੇ ਆਪਣੇ ਕਾਰ ਏਹ ਪਲਾਂਟਸ ਵਗੈਰਾ?
ਨਈ-ਨਈ ਮੈਂ ਬਿਲਕੁਲ ਨਈ, ਬਿਲਕੁਲ ਵੀ ਟੈਮ ਨੀ ਹੁੰਦਾ ਨਾ। ਤੇ ਸ਼ੌਕ ਤੇ ਬੋਤ ਏ, ਤਾਂ ਈ ਤੇ ਮੇ ਪੁੱਛਿਆ ਸੀ ਬਈ ਏਦੀ ਦੇਖ-ਦੇੇਖ ਕਰਨਾ, ਕੀ ਮਤਲਬ ਕੀ ਹਿਸਾਬ ਕਿਤਾਬ ਐ? ਵੀ ਤੁਸੀਂ ਕੋਈ ਮਾਲੀ ਵਗੈਰਾ ਲਗਵਾਇਆ ਦਾਵੇ
ਨਹੀਂ ਨਹੀਂ ਮਾਲੀ ਤੇ ਨਹੀ ਲਗਵਾ ਰੱਖਿਆ ਦੇਖੋ ਮੰਥ ਵਿਚ ਇੱਕ ਦੋ ਵਾਰ ਤੇ ਮਿੱ ਟੀ ਚੇਂਜ ਕਰਨੀ ਪੈਂਦੀ ਏ
ਹਾਂਜੀ, ਹਾਂਜੀ ਅੱਛਾ ਤੇ ਤੁਸੀਂ ਆਪੇ ਹੀ ਕਰਦੇ ਹੋ ਇਹ ਕੰਮ।
ਨਹੀਂ, ਨਹੀਂ ਇਹ ਮੈਂ ਦੱਸਿਆ ਤੁਹਾਨੂੰ ਮੇਰੀ ਗੁੜੀਆ ਕਰਦੀ ਏ।
ਅੱਛਾ।
ਹੂੰ ਮੇਰੀ ਗੁੜੀੀਆਂ ਸਭ ਕਰ ਦਿੰਦੀ ਏ ਨਾ ਮਿੱਟੀ ਵਗੈਰਾ ਚੇਂਜ ਕਰਨਾ। ਬਾਕੀ ਪਾਣੀ ਤੇ ਮੈਂ ਪਾ ਦੇਨੀ ਆ।
ਅੱਛਾ, ਅੱਛਾ।
ਜੀ‌
ਚਲੋ ਬਹੁਤ ਅੱਛੀ ਗੱਲ ਏ ਨਾ ਐ ਤੇ ਬਹੁਤ ਅੱਛਾ ਲੱਗਿਆ ਮੈਨੂੰ। ਗੱਲਾਂ ਸੁਣ ਕੇ ਮੇਰਾ ਵੀ ਹੁਣ ਦਿਲ ਕਰ ਰਿਹਾ ਮੈਂ ਵੀ ਕੁਛ ਪਲਾਂਟਸ ਲਿਆਵਾਂ ਤੇ ਲਗਾਵਾਂ।
ਹਾਂਜੀ ਲਗਾਓ ਤੁਸੀਂ ਵੇਖੋ ਪਲਾਂਟਸ ਹੋਰ ਕੋਈ ਤੁ ਧਨੀਆਂ ਵਗੈਰਾ ਦੇ ਲਗਾ ਲੋ ਮਿਰਚਾਂ ਦੇ ਲਗਾ ਲੋ।
ਅੱਛਾ, ਅੱਛਾ ਹਾਂ ਇਹ ਤੇ ਕਹਿੰਦੇ ਜਲਦੀ ਇਹਨਾਂ ਦੀ ਗਰੋਥ ਹੁੰਦੀ ਏ ਨਾ ਜਲਦੀ ਲੱਗ ਜਾਂਦੇ ਨੇ।
ਹੂੰ ਕੰਮ ਵੀ ਆ ਜਾਏਗੀ ਤੁਹਾਡੇ ਕਿਚਨ ਇਚ ਨਾ।
ਹਾਂਜੀ। ਤੇ ਜਿਹੜਾ ਕੜੀ ਪੱਤਾ ਹੈਨਾ ਕਹਿੰਦੇ ਨੇ ਉਹ ਵੀ ਅੱਛਾ ਹੁੰਦਾ ਹੈ ਉਹਦਾ ਵੀ ਜਲਦੀ ਲੱਗਦਾ ਬਈ ਪਲਾਂਟ ਐਲੋਵੀਰਾ ਹੋ ਨੇ ਹਾਂਜੀ। ਐਲੋਵੀਰਾ ਵੀ ਜਲਦੀ ਹੁੰਦਾ ਮਤਲਬ ਥੋੜੇ ਜੋ ਇਕ ਦੋ ਹੈਗੇ ਨੇ ਪੌਦੇ ਉਹ ਥੋੜੇ ਔਖੇ ਹੀ ਹੁੰਦੇ ਨੇ। ਮਨੀ ਪਲਾਂਟ ਤੇ ਬਹੁਤ ਕੇਅਰ ਕਰਨੀ ਪੈਂਦੀ ਉਹ ਪਲਾਂਟ ਥੋੜ੍ਹਾ ਔਖਾ ਲੱਗਦੈ।
ਮੈਨੂੰ ਵੀ ਸ਼ੌਕ ਸੀ ਮਨੀ ਪਲਾਂਟ ਦਾ ਪਰ ਅਸੀ ਕੇੇਅਰ ਬਹੁਤ ਕਰਨੀ ਪੈਂਦੀ ਏ ਮੈਂ ਲਾਇਆ ਨੀ ਫੇਰ ਉਹ
ਅੱਛਾ, ਅੱਛਾ।
ਅੱਛ
ਹੋਰ ਦੱਸੋ।